ਹੋ
ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਠੀਕ ਹੋ।
ਨਹੀਂ ਹਾਲ
ਹਾਂਜੀ
ਮੈਂ ਕਿਹਾ ਕੀ ਹਾਲ ਚਾਲ
ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਠੀਕ ਹੋ।
ਕੁਛ ਸਾਡਾ ਅੱਜ ਦਾ ਟੋਪਿਕ ਹੈ ਤਿਉਹਾਰ ਤੁਹਾਨੂੰ ਮਤਲਬ ਕਿਹੜੇ ਕਿਹੜੇ ਕਿਹੜਾ ਤਿਉਹਾਰ ਮਨਾਉਣਾ ਸਭ ਤੋਂ ਜ਼ਿਆਦਾ ਪਸੰਦ ਹੈ
ਸਾਨੂੰ ਜੀ ਸਾਰੇ ਹੀ ਵਧੀਆ ਲੱਗਦੇ ਆ ਜਿਹੜੇ ਆਪਣੇ
ਥੋੜਾ ਉੱਚੇ ਬੋਲੂਗੇ ਤੁਹਾਡੀ ਆਵਾਜ਼ ਨਹੀਂ ਆ ਰਹੀ
ਹਾਂਜੀ ਹਾਂਜੀ ਮੈਂ ਕਿਹਾ ਸਾਰੇ ਹੀ ਤਿਉਹਾਰ ਵਧੀਆ ਲੱਗਦੇ ਜਿਹੜੇ ਆਪਣੇ ਤਿਉਹਾਰ ਹੈਗੇ ਨੇ ਉਹ ਸਾਰੇ ਹੀ ਵਧੀਆ ਨੇ
ਅੱਛਾ ਜਿੱਦਾਂ ਹੁਣ ਦੇਖੋ ਨਾ ਜਿੱਦਾਂ ਦੀ ਅਹ ਆਪ ਤੋਂ ਸ਼ੁਰੂ ਹੋ ਜਾਂਦੇ ਹਾਂ ਜਨਵਰੀ ਤੋਂ ਜਨਵਰੀ ਚ ਪਹਿਲਾ ਤਿਉਹਾਰ ਆਉਂਦਾ ਆ ਅਹ ਲੋਹੜੀ ਦਾ
ਹਾਂਜੀ ਹਾਂਜੀ ਹਾਂਜੀ ਲੋਹੜੀ ਤੇ ਬਹੁਤ ਆਪਣਾ ਲੋਹੜੀ ਬਸ ਜੇਕਰ ਕੋਈ ਹੋਇਆ ਆਪਣੇ ਘਰੇ ਨਵਾਂ ਨਵਾਂ ਕੋਈ ਜਿੱਦਾਂ ਕਿ ਵਿਆਹ ਹੋਇਆ ਜਾਂ ਫਿਰ ਨਿਆਣਾ ਵਗੈਰਾ ਹੋਇਆ ਤਾਂ ਤੇ ਬੜੀ ਵਧੀਆ ਬਣਾਈ ਦੀ ਹੈ ਨਹੀਂ ਉਵੇਂ ਰੀਤ ਰਿਵਾਜ ਨਾਲ ਕਰ ਲਈਦਾ ਆ ਥੋੜ੍ਹਾ ਬਹੁਤਾ
ਤੇ ਬਸੰਤ ਵੀ ਮਨਾਉਂਦੇ ਹੋਣੇ ਨਾ ਲੋਹੜੀ ਤੋਂ ਬਾਅਦ ਬਸੰਤ ਹੀ ਆਉਂਦੀ ਹੈ
ਹਾਂਜੀ ਹਾਂਜੀ ਹਾਂਜੀ ਬਸੰਤ ਤੇ ਬਸ ਬਸੰਤ ਤੇ ਹੈ ਸਾਡੇ ਇੱਧਰ ਗੁਰਦੁਆਰਾ ਸਾਹਿਬ ਆ ਉੱਧਰ ਪ੍ਰੋਗਰਾਮ ਹੁੰਦਾ ਆ ਬ ਸੋਹਣਾ ਪ੍ਰੋਗਰਾਮ
ਨਹੀਂ ਮਤਲਬ ਤੁਹਾਡੇ ਨੀ ਏਦਾਂ ਕਰਦੇ ਜਿੱਦਾਂ ਹੁਣ ਸਾਡੇ ਇੱਧਰ ਤਾਂ ਮਤਲਬ ਅਸੀਂ ਵੈਸੇ ਮੈਂ ਨਹੀਂੰ ਚਾੜਦੀ ਕਿਉਂਕਿ ਮੈਨੂੰ ਆਉਂਦੇ ਨੀ ਮੇਰੇ ਭਰਾ ਵਗੈਰਾ ਚੜਦੇ ਜਦਾਂ ਡੈਥ ਲਾ ਲੈਂਦੇ ਆ ਉੱਪਰ ਫੇਰ ਉੱਚੀ ਉੱਚੀ ਗਾਣੇ ਲਾ ਕੇ ਤੇ ਪਤੰਗ ਚੜ੍ਹਦੇ ਆ
ਉਹ ਪਤੰਗ ਪਤੰਗਬਾਜ਼ੀ ਵੀ ਹਾਂਜੀ ਹਾਂਜੀ ਕਰਦੇ ਹਾਂ ਜੀ ਬਸੰਤ ਤੇ ਬਹੁਤ ਤੰਗਾਂ ਉੱਡਦੀਆਂ ਇੱਧਰ ਵੀ ਬਸ ਥੋੜਾ ਸ਼ੌਕ ਘੱਟ ਆ ਉਡਾਉਂਦੇ ਨੀ ਫਿਰ ਆਪਾਂ ਬਾਹਰ ਮਤਲਬ ਬਾਹਰ ਚਲੇ ਜਾਈਦਾ ਆਧਰ
ਠੀਕ ਹੈ, ਹੁਣ ਦੇਖੋ ਨਾ ਜਿੱਦਾਂ ਹੁਣ ਬਸੰਤ ਤੋਂ ਬਾਅਦ ਦੇਖੋ ਜਿੱਦ ਫੈਸਟੀਵਲ ਰੁਕਦੇ ਨੀ ਸਾਰਾ ਸਾਲ ਤਿਉਹਾਰ ਆਦੇ, ਆ ਉਸ ਤੋਂ ਬਾਅਦ ਬਸੰਤ ਤੋਂ ਬਾਅਦ ਉਹ ਆ ਜਾਂਦੀ ਆ, ਵਿਸਾਖੀ ਆ ਜਾਂਦੀ। ਵ ਵਿਸਾਖੀ ਦੇ ਸਾਡੇ ਲਈ ਕਿੰਨੀ-ਕਿੰਨਾ ਵਧੀਆ ਤਿਉਹਾਰ ਆ। ਆਪਣੇ ਖਾਲਸਾ ਪੰਥ ਦ ਸਥਾਪਨਾ ਹੋਈ ਸੀ ਹਾਂਜੀ।
ਅਨੰਦਪੁਰ ਸਾਹਿਬ ਮਨਾਣਾ ਚਾਹੀਦਾ, ਆ ਇਹਨਾਂ ਨੂੰ ਖਾਲਸਾ ਪੰਥ ਦਾ ਪ੍ਰੋਗਰਾਮ ਵਿਸਾਖੀ ਦਾ ਇਹ ਮਨਾਦੇ ਦਮਦਮਾ ਸਾਹਿਬ ਫੇਰ ਦਮਦਮਾ ਸਾਹਿਬ ਚਲੇ ਜਾਈਦਾ ਆ।
ਹਾਂ ਅਨੰਦਪੁਰ ਸਾਹਿਬ ਤਾਂ ਹੋਲੀ ਮਨਾਦੇ ਆ ਨਾ ਉਸ ਤੋਂ ਅਗਲਾ ਤਿਉਹਾਰ ਹੋਲੀ ਹੀ ਹੁੰਦਾ ਆ, ਫੇਰ ਹੋਲੀ ਮਨਾਈ ਦੀ ਅਨੰਦਪੁਰ ਸਾਹਿਬ ਤਾਂ ਹੋਲੇ ਮਹੱਲੇ ਤੇ
ਜੀ ਜੀ, ਇੱਕ ਇੱਕ ਤਿਉਹਾਰ ਬਸ ਦੋਨੋ ਤਿਉਹਾਰ ਇੱਧਰ ਦੇ ਹੀ ਸੀ। ਫੇਰ ਇੱਕ ਤਿਹਾਰ ਉੱਧਰ ਕਰਤਾ। ਮਤਲਬ ਵਿਸਾਖੀ ਉਧਰ ਦਮਦਮਾ ਸਾਹਿਬ ਕਰਤੀ ਵੈਸੇ ਵਿਸਾਖੀ ਦਾ ਮੇਨ ਜਿੱਧਰ ਮੇਨ ਹੋਇਆ ਸੀ, ਖਾਲਸਾ ਪੰਥ ਦੀ ਸਾਜਿ ਜਿੱਥੇ ਸਥਾਪਨਾ ਹੋਈ ਸੀ ਉਥੇ ਅਨੰਦਪੁਰ ਸਾਹਿਬ ਹੋਈ ਸੀ, ਨਾ ਇਹਨਾਂ ਨੇ ਦਮਦਮਾ ਸਾਹਿਬ ਕਰਤੀ ਹੈ। ਤੇ ਮਨਾਦੇ ਆ ਦਮਦਮਾ ਸਾਹਿਬ ਆ।
ਮਨਾਣੀ ਹੈ, ਜਿੱਥੇ ਮਤਲਬ ਮਨਾਣੀ ਉੱਥੇ ਵੀ ਚਾਹੀਦੀ ਪਰ ਉੱਥੇ ਫੇਰ ਥੋੜੇ ਟਾਈਮ ਬਾਅਦ ਤਾਂ ਹੋਲੀ ਮਨਾਦੇ ਆ।
ਹਾਂਜੀ-ਹਾਂਜੀ, ਤਾਂਹੀ ਤਾਂ ਤਾਂਹੀ ਕਰਕੇ। ਕਿ ਇੱਕ ਉਧਰ ਕਰਤਾ ਤੇ ਇੱਕ ਇੱਧਰ ਕਰਤਾ ਆ।
ਹਮ ਟਰਾਲੀਆਂ ਭਰ ਕੇ ਜਾਂਦੀਆਂ, ਸਾਡੇ ਪਿੰਡੋਂ ਵੀ ਜਾਂਦੀਆਂ ਸੀ ਵੀ ਗਏ ਹਾਂ ਕਿੰਨੀ ਵਾਰੀ
ਤੁਸੀ ਵੀ ਜਾਂਦੇ ਹੋ?
ਹਾਂਜੀ,
ਬਹੁਤ ਵਧੀਆ ਆਪਾਂ ਵੀ ਚਾਹੀਦਾ ਆ, ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਜੋੜ ਮੇਲਾ ਵੇਖਦੇ ਆ।
ਹਾਂ ਜਦੋਂ ਮਤਲਬ ਜਿੱਦਾਂ, ਹੁਣ ਕਈ ਕਈ ਵਾਰੀ ਐਗਜ਼ਾਮ ਹੁੰਦੇ ਸੀਗੇਵ ਕਈ ਵਾਰੀ ਐਗਜ਼ਾਮ ਨਹੀਂ ਹੁੰਦੇ ਸੀ, ਨਾ ਫੇਰ ਆਪਾਂ ਚਲੇ ਜਾਂਦੇ ਹੁੰਦੇ ਸੀ।
ਠੀਕ-ਠੀਕ, ਉਹ ਬਹੁਤ ਵਧੀਆ ਬਣਾਦੇ ਉਰ ਨਾਰੇ ਬਣਾ।
ਸਾਡੇ ਇੱਥੋਂ ਤਾਂ ਮਤਲਬ, ਜਿੱਦੋਂ ਮੇਰੇ ਭਰਾ ਬਹੁਤ ਨੇ ਤੇ ਫਿਰ ਰੋਡ ਲੈ ਕੇ ਜਾਂਦੇ ਆ, ਆਪਣੀਆਂ ਟਰੈਕਟਰ ਟਰਾਲੀਆਂ ਤੇ ਫੇਰ ਅਸੀਂ ਉਹ ਚ ਜਾਂਦੇ ਹਾਂ, ਮਜ਼ਾ ਆਦਾ ਮਤਲਬ ਕਿ ਫੈਮਲੀ ਨਾਲ ਚਾਦਾ ਇੰਜੋਏ ਕਰਦੇ ਹੋਏ, ਫੇਰ ਟਰਾਲੀ ਹੀ ਰਹੀਦਾ ਆ। ਫੇਰ ਮਤਲਬ ਉਸ ਤੋਂ ਬਾਅਦ ਹੋਲੀ-ਹੋਲੀ ਉੱਥੇ ਮਤਲਬ, ਹੋਲਾ ਮਹੱਲਾ ਮਨਾਉਂਦੇ ਆ। ਵੇਖਦੇ ਹਾਂ ਬਹੁਤ ਮਜ਼ਾ ਆਦਾ ਉੱਥੇ,
ਮਹੱਲੇ ਤੇ ਤਾਰਗੜ੍ਹ ਸਾਹਿਬ ਜਾਈ ਦਾ ਆ ਆਨੰਦ ਪ ਸਾਹਿਬ ਤੋਂ ਪੰਜ ਦਸ ਕਿਲੋਮੀਟਰ ਅੱਗੇ ਆ ਤਾਰਾਗੜ੍ਹ ਸਾਹਿਬ ਹਾਂਜੀ-ਹਾਂਜੀ, ਆਪ ਆਪਾਂ ਤਾਰਾਗੜ੍ਹ ਸਾਹਿਬ ਪੁਫਰਾ ਲਾਈਦਾ ਆ ਉੱਧਰ ਹੀ
ਅੱਛਾ, ਹੋਲੀ ਤੋਂ ਬਾਅਦ ਮਤਲਬ, ਕਿ ਹੋਲੀ ਤੋਂ ਬਾਅਦ ਵੀ ਕਿੰਨੇ ਫੈਸਟੀਵਲ ਹੋਲੀ ਤੋਂ ਬਾਅਦ ਤੀਜ ਆਉਂਦੀ ਹੈ ਤੀਜ ਤਾਂ। ਹਨਾ ਮੈਂ ਮਤਲਬ, ਸਾਡੇ ਬਹੁਤ ਵਧੀਆ ਮਨਾਦੇ ਹੈ, ਤੀਜ ਮਤਲਬ ਕੁੜੀਆਂ ਦਾ ਤਿਉਹਾਰ ਹੁੰਦਾ ਪਤਾ ਹੋਣਾ ਮੈਂ ਵੀ,
ਹਾਂ ਤਿਹਾਰ ਤੇ ਪਤਾ ਬਸ ਕਦੀ। ਹਾਂਜੀ ਮਨਾਇਆ ਨੀ, ਤੀ ਤੇ ਸ਼ਾਇਦ ਘੇਵਰ ਵਗੈਰਾ ਹੁੰਦਾ ਆ।
ਨਹੀਂ ਤੀਜ ਨਾ ਮਤਲਬ ਕੁੜੀਆਂ ਦਾ ਤਿਹਾਰ ਹੁੰਦਾ ਆ, ਤੇ ਫੇਰ ਮਤਲਬ ਕਿ ਤਿਉਹਾਰ ਤਾਂ ਸਾਰਿਆਂ ਦਾ ਹੁੰਦਾ, ਪਰ ਉਹ ਜ਼ਿਆਦਾ ਕੁੜੀਆਂ ਮਨਾਉਦੀਆਂ ਮਤਲਬ ਹੈ, ਹੀ ਕੁੜੀਆਂ ਦਾ ਤੀਜ਼ ਉਹਨੂੰ ਹੀ ਕਹਿੰਦੇ ਆ। ਕੁੜੀਆਂ ਦਾ ਤਿਉਹਾਰ ਤੇ ਫੇਰ ਹਾਂਜੀ, ਜੀ ਜਦੋਂ ਕੁੜੀਆਂ ਆਦੀਆਂ ਨੀ ਸੋਨ ਮਹੀਨਾ ਚੜ੍ਹਦਾ, ਚੂੜੀਆਂ ਵਗੈਰਾ ਪਾਉਂਦੇ ਜਦੋਂ ਕੁੜੀਆਂ ਪੇਕੇ ਆਦੀਆਂ। ਰਹਿਣ ਪੀਘਾ ਪਾਦੇ ਆ ਚਰਖੇ ਵਗੈਰਾ ਸਾਰਾ ਕੁਛ ਹੁਣ ਦੇਖੋ ਅੱਜ-ਕੱਲ ਤਾਂ ਇਦਾਂ ਦਾ ਕੁਛ ਵੀ ਨੀ ਰਿਹਾ, ਪਰ ਜਿੱਦਾਂ ਹੁਣ ਸਕੂਲ ਵਗੈਰਾ ਚ ਜਾਂ ਉਓਦਾਂ ਕਈ ਪਿੰਡਾਂ ਚ ਮਤਲਬ ਮਨਾਦੇ ਆ ਹੁਣ ਸਾਡੇ ਸਕੂਲ ਚ ਮਨਾਉਦੇ ਹੁੰਦੇ ਸੀ, ਮਤਲਬ ਸਾਰਾ ਅਸੀਂ ਬਿਲਕੁਲ ਪੰਜਾਬੀ ਕਲਚਰ ਲੈ ਕੇ ਜਾਂਦੇ ਹੁੰਦੇ। ਪੂਰਾ ਇੰਟਾਇਰ ਮਤਲਬ ਪੰਜਾਬੀ ਲੁੱਕ ਦਾ ਲੈ ਕੇ ਜਾਣਾ। ਤੇ ਹੁਣ ਜਿੱਦਾਂ ਕਈ ਲੋਕੀ ਨਹੀਂ ਆ ਜਿੱਦਾਂ ਵਿੱਚ ਹਿੰਦੂ ਸੀ ਉਹ ਨਾ ਉਹਨਾ ਨੂੰ ਸਿਾਉਣ ਚ ਬਹੁਤ ਮਜ਼ਾ ਆਉਂਦਾ ਹੁੰਦਾ ਸੀ ਕਿ ਹਾਂ ਏਦਾਂ ਆ ਮਤਲਬ ਕਿ ਉਹਨਾਂ ਨੂੰ ਦੱਸਣਾ ਸੀ ਕੀ ਕੀ ਪਾ ਕੇ ਆਉਂਦੇ ਆ ਮਤਲਬ ਪੂਰਾ ਪੰਜਾਬ ੀ ਟ੍ਰਡੀਸ਼ਨ ਲੁੱਕ ਲੈ ਕੇ ਆਂਦੇ ਜਿੱਦਾਂ ਪੁਰਾਣੇ ਜਮਾਨਿਆਂ ਚ ਫੁਲਕਾਰੀਆਂ ਲਾਚੇ ਪਰਾਂਦੇ ਟਿੱਕੇ ਹਾਂ ਉਹ ਸਾਰਾ ਕੁਛ ਫੇ ਗਿੱਧੇ ਤੋਂ ਬਾਅਦ ਸਾਡੇ ਸਕੂਲੇ ਮਤਲਬ ਵਧੀਆ ਮਨਾਂਦੇ ਸੀ ਤੀਜ਼ ਦਾ ਤਿਉਹਾਰ ਮਤਲਬ ਇੱਕ ਤਾਂ ਦਿਨ ਹੁੰਦਾ ਉਹ ਕਹਿੰਦੇ ਕੁੜੀਆਂ ਦਾ ਓਂਦਾ ਫਿਰ ਬਹੁਤ ਵਧੀਆ ਮਨਾਉਂਦੇ ਸੀ ਤੇ ਹੁਣ ਅਲਾਸਟ ਈਅਰ ਮਤਲਬ ਸਾਡੀ ਪਲੱਸ ਟੂ ਸੀ ਤੇ ਸਾਡੀ ਅਹ ਸਕੂਲ ਨਾ ਨਾ ਹਾਡੀ ਕਲਾਸ ਬਹੁਤ ਸ਼ੈਤਾਨ ਸੀ ਤੇ ਪਿਆਰ ਵੀ ਬਹੁਤ ਸੀ ਕਿਉਂਕਿ ਸਾਡੀ ਕਲਾਸ ਸਭ ਤੋਂ ਅੱਗੇ ਹੁੰਦੀ ਸੀ ਸ਼ੈਤਾਨੀ ਚ ਵੀ ਤੇ ਕੰਮ ਚ ਵੀ ਕੋਈ ਫੰਕਸ਼ਨ ਹੁੰਦਾ ਸੀ ਮਲਬ ਜਿਹੜੀ ਵੀ ਕਲਾਸ ਚ ਰਹੇ ਉਹ ਜਿੱਦਾਂ ਸਮਝ ਲਓ ਅਸੀ ਨਾਈਨਥ ਚ ਸੀ ਨਾਈਨਥ ਅੱਗੇ ਟੈਨਥ ਚ ਸੀ ਟੈਨਥ ਅੱਗੇ ਫੇਰ ਕਰਕੇ ਇਹਨਾਂ ਨੇ ਇਸ ਵਾਰੀ ਬਹੁਤ ਵਧੀਆ ਮਨਾਇਆ ਸਾਡਾ ਤੀਜ ਦਾ ਤਿਉਹਾਰ ਕੁੜੀਆਂ ਦਾ ਫੇਰ ਅਸੀਂ ਮਤਲਬ ਮਨਾਨੇ ਏ ਰਹਿਨੇ ਹਾਂ ਸਾਰੇ ਫੈਸਟੀਵਲ ਵੈਸੇ ਸਾਨੂੰ ਮਨਾਣੇ ਚਾਹੀਦੇ ਆ
ਜੀ ਜੀ ਜੀ
ਉਸ ਤੋਂ ਬਾਅਦ ਦੇਖੋ ਤੀਜ ਤੋਂ ਬਾਅਦ ਕਿਹੜਾ ਫੈਸਟੀਵਲ ਰੁਕਦੇ ਫਿਰ ਰੱਖੜੀ ਆ ਜਾਂਦੀ ਹੈ ਰੱਖੜੀ ਤਾਂ ਫ ਤਿਉਹਾਰ ਦਾ ਕੁਛ ਕਹਿ ਇਹਦੇ ਦੀ ਗੱਲਾਂ ਹੀ ਨਹੀਂ ਫਿਰ ਕਹਿਣੀਆਂ ਉਹ ਤਾਂ ਫਿਰ ਵੱਖਰਾ ਇ
ਹਾਂ ਜੀ ਜੀ ਜੀ
ਭੈਣ ਭਰਾਵਾਂ ਦੇ ਪਿਆਰ ਦਾ
ਹਾਂ
ਤੁਸੀਂ ਕਿੱਦਾਂ ਮਨਾਉਂਨੇ ਓ ਰੱਖੜੀ
ਰੱਖੜੀ ਵਾਹ ਓਦਾਂ ਹੀ ਧਾਗਾ ਜ ਬਾਹਨ ਦਿੰਦੇ ਹੱਥ ਤੇ
ਕਿੰਨੀਆਂ ਭੈਣਾਂ ਤਾਹਡੀਆਂ
ਅਹ ਸਾਡੀਆਂ ਜੀ ਇੱਕ ਭੂਆ ਦੀ ਦੋ ਇੱਕ ਮਾਸੀ ਦੀ ਤਿੰਨ ਤਿੰਨ ਚਾਰ ਭੈਣਾਂ ਆ ਜੀ
ਅੱਛਾ ਠੀਕ ਹੈ
ਆ ਛੇ ਛੇ ਭੈਣਾਂ ਆ
ਅੱਛਾ। ਸਾਡੇ ਇੱਧਰ ਮਲਬ ਸਤਾਰਾਂ ਮੇਰੇ ਭਰਾ ਹੈ ਸ਼ੋਕ ਨਾ ਹੋਇਓ ਸਤਾਰਾਂ।
ਤੁਹਾਡੀ ਤੇ ਫੇਰ ਵਧੀਆ ਮੌਜ ਬੰਦੀ ਹੋਣੀ ਉਧਰ।
ਹਾਂ ਸਾਰੇ ਇਹੀ ਕਹਿੰਦੇ ਆ ਆਰਾਮ ਨਾ ਬਹੁਤ ਜ਼ਿਆਦਾ।
ਹਾਂ ਨਕ-ਨਕ।
ਵਧੀਆ ਮੌਜ ਬਣ ਜਾਂਦੀ ਇੱਕ। ਇੱਕ ਤਾਂ ਫੈਸਟੀਵਲ ਹੁੰਦਾ ਜੇ ਤੁਸੀਂ ਕੁਛ ਭਰਾ ਸਾਡੇ ਲਈ ਕਰਦੇ ਓ ਠਾਰਾਂ ਸਾਲ ਤੰਗ ਹੀ ਕਰਦੇ ਓ ਕਰਨਾ ਨੀ ਚਾਹੀਦਾ ਵੈਸੇ ਪਿਆਰ ਨਾਲ ਰਹਿਣਾ ਚਾਹੀਦਾ ਸਾਰਿਆਂ ਨੂੰ।
ਕਰਨਾ ਤੇ ਨਹੀਂ ਚਾਹੀਦਾ ਆ ਪਰ ਤੇ ਜੇਕਰ ਤੰਗ ਹੀ ਨਾ ਕੀਤਾ ਫੇਰ ਕਾਦਾ ਪਿਆਰ
ਹਾਂ ਪਰ ਉਹਦਾ ਮਜ਼ਾ ਵੀ ਨਹੀਂ ਆਂਦਾ ਕੇਅਰ ਵੀ ਤਾਂ ਉੱਥੇ ਜਿੱਥੇ ਲੜਾਈ ਹੁੰਦੀ ਹੈ ਸਾਰੇ ਕਹਿੰਦੇ ਤਅਸੀਂ ਨਾ ਮਤਲਬ ਬਹੁਤ ਵਧੀਆ ਆ ਮਤਲਬ। ਜੀ ਹਨਾ ਹੁਣ ਜਿੱਦਾਂ ਮੈਂ ਘਰ ਸਭ ਤੋਂ ਛੋਟੀ ਭੈਣ ਹੈ। ਇਹਨਾਂ ਦੀ ਤੇ ਮੈਨੂੰ ਤੁਸੀਂ ਸੋਚ ਨੀ ਸਕਦੇ ਮੈਨੂੰ ਕਿੰਨਾ ਤੰਗ ਕਰਦੇ ਆ ਸਾਰੇ ਜਾਣੇ। ਸਾਡਾ ਕੋਈ ਈਵੈਂਟ ਹੋਵੇ ਕੋਈ ਫੰਕਸ਼ਨ ਹੋਵੇ ਇੱਦਾਂ ਦਾ ਕੁਛ ਨੀ ਹੈ ਕਿ ਜਦੋਂ ਮਤਲਬ ਪਹਿਲਾਂ ਤਾਂ ਹੁੰਦਾ ਥੋ ਜੇ ਹੋ ਗਿਆ ਉਨੀ ਰੁਈ ਰੁਈਦਾ ਥੋੜਾ ਜਹਾ ਕੰਟਰੋਲ ਕਰ ਲੈਂਨੇ ਹਾਂ ਜਿੱ ਕੋਈ ਸਾਡਾ ਇਦਾਂ ਦਾ ਈਵੈਂਟ ਜਾਂ ਫੰਕਸ਼ ਨੀ ਜਾਂਦਾ ਸੀ ਜਿਸ ਮੈਂ ਰੋ ਆਉਣਾ ਮੈਨੂੰ ਤਾਂਗ ਹੀ ਵੋ ਕਰਦੇ ਹਜੇ ਵੀ ਹਜੇ ਵੀ ਮ ਫਿਰ ਮੈਂ ਗੁੱਸਾ ਹੋ ਜਾਂਨੀ ਹੁੰਨੀ ਫਰ ਬਾਅਦ ਚ ਬ ਉਹ ਪਿਆਰ ਵੇਖਦੀ ਹਾਂ ਦੇਖੋ ਰੱਖੜੀ ਹੈ ਨਾ ਫੇਰ ਉਹ ਪਿਆਰ ਦਿਖਦਾ ਉਸ ਫੈਸਟੀਵਲ ਕਰਕੇ ਮਤਲਬ ਜਿੱਦਾਂ ਹੁਣ ਦੇਖੋ ਸ ਤੰਗ ਕਰਦੇ ਆ ਤੇ ਬਾਦ ਪਰਿਵਾਰ ਚ ਜਿਹੜਾ ਮਨਾਉਂਦੇ ਆ ਪਰ ਹੈਨਾ ਮੈਨੂੰ ਏਦਾਂ ਨੀ ਹੁੰਦਾ ਕਿ ਜਿੱਦਾਂ ਨੂੰ ਕਈ ਲੋਕੀ ਕਹਿ ਦਿੰਦੇ ਆ ਨਾ ਇਹ ਤਿਉਹਾਰ ਹਿੰਦੂਆਂ ਦਾ ਇਹ ਸਿੱਖਾਂ ਦਾ। ਸਾਡੇ ਮੇਰੇ ਲਈ ਤਾਂ ਸਾਰੇ ਮਤਲਬ ਸਾਰੇ ਧਰਮ ਇੱਕ ਬਰਾਬਰ ਆ ਸਾਰੇ ਫੈਸਟੀਵਲ ਮਨਾਉਣੇ ਚਾਹੀਦੇ ਆ। ਰੱਖੜੀ ਤੋਂ ਬਾਅਦ ਦੇਖੋ ਜਨਮਸ਼ਟਮੀ ਆਉਂਦੀ ਹੈ। ਉਹ ਤਾਂ ਹਿੰਦੂਆਂ ਦਾ ਤਿਉਹਾਰ ਆ। ਉਹਨਾਂ ਦੇ ਕ੍ਰਿਸ਼ਨ ਜੀ ਦਾ ਜਨਮ ਦਿਨ ਹੁੰਦਾ ਆ। ਤੇ ਫੇਰ ਉਹ ਵੀ ਅਸੀਂ ਮਤਲਬ। ਮਨਾਉਂਦੇ ਇਨ ਦਾ ਸੈਂਸ ਕਿ ਮਤਲਬ ਜਿੱਦਾਂ ਹੁਣ ਕੁਛ ਹੋਵੇ ਤੇ ਫਿਰ ਚੱਲ ਚਲ ਜਾਈਦਾ ਮੰਦਿਰ ਵਗੈਰਾ। ਤੇ ਮਤਲਬ ਕਰ ਲਈ ਤਾਂ ਮਾੜਾ ਮੋਟਾ ਇੰਜੋਏ ਜੇ ਹੋਣਾ ਹੋਵੇ।
ਠੀਕ ਹੈ ਜੀ ਠੀਕ ਹੈ ਜੀ।
ਤੋਂ ਬਾਅਦ ਕਿਹੜਾ ਆਉਂਦਾ ਭਲਾ ਫੇਰ ਆਉਂਦਾ ਆ ਉਹ ਆਉਂਦਾ ਰੱਖੜੀ। ਫੇਰ ਦੀਵਾਲੀ ਦੁਸਹਿਰਾ। ਦੁਸਹਿਰਾ ਵੀ ਦੁਸਹਿਰਾ ਵੀ ਤਾਂ ਹਿੰਦੂਆਂ ਦਾ ਤਿਉਹਾਰ ਆ ਪਰ ਮਨਾਉਂਦੇ ਤਾਂ ਸਾਰੇ ਹ ਆਪਾਂ।
ਹਾਂਜੀੀ ਜ ਜੀ ਝਭਧ
ਦੀਵਾਲੀ ਆਪਣੀ ਹੈਗੀ ਆ। ਕਿਉਂਕਿ ਬ, ਬੰਦੀ ਛੋੜ ਦਿਵਸ ਸੀਗਾ ਪਰ ਜਿਹੜਾ।
ਦੁਸਹਿਰੇ ਦੇ ਤੇ ਹੁਣ ਆਪਾਂ ਜ਼ਰ। ਸਾਹਿਬ ਜਾਈਦਾ ਆ ਦੁਸਹਿਰਾ ਮਹਾਤਮ ਮਨਾਉਣ ਕਦੀ ਕਦਾਰ ਕਪੂਰਥੱਲੇ ਚਲੀ ਜਾਈਦਾ ਆ।
ਅੱਛਾ ਤੁਸੀਂ ਕਿ ਦੁਸਹਿਰਾ ਕਿੱਦਾਂ ਮਨਾਉਂਦੇ ਹੋ। ਮਤਲਬ ਜਿੱਦਾਂ ਹੁਣ ਮੁੰਡੇ ਤਾਂ ਮਨਾਉਂਦੇ ਆ ਨਾ ਵਧੀਆ ਤੁਸੀਂ ਰਾਵਣ ਰੁਵਣ ਮਨਾਉਦੇ।
ਅਪਾਂ ਰਾਮ। ਫੋਉਣ ਵਾਲਾ ਸਿਸਟਮ ਨੀ ਕਰਦੇ ਜੀ ਆਪਾਂ ਤੇ ਦੁਸਹਿਰੇ ਮਾਤਮ ਤੇ ਆਪਣਾ ਭੋਗ। ਵਉਦੇ ਹਾਂ ਉੱਧਰ ਗੁਰਦੁਆਰੇ ਆਪਣਾ ਕਪੂਰਥਲੇ ਸਾਹਿਬ ਜਾਂਦੇ ਹਾਂ ਜੀ-ਜੀ ਜੀ। ਸ਼ਸਤ ਰਾਂ ਦਾ ਪ੍ਰਕਾਸ਼ ਕਰਕੇ ਨਾ। ਨਾ ਜੀ ਆਪਾਂ ਨੀ ਰਾਵਣ ਰੋਮਣ ਨੂੰ। ਦੇ ਨਾਂ ਮੰਨਦੇ ਹਾਂ ਰ ਪਰਾਂ ਨੂੰ ਜਾ ਕੇ ਆਪਾਂ। ਕਪੂਰਥੱਲੇ ਜਾਈਦਾ ਆ ਉੱਧਰ ਜੋੜ ਮੇਲਾ ਮਨਾਉਂਦੇ ਤੁੂੰ ਸ਼ਹਿਰੇ ਮਾਤਾ ਦਾ।
ਉਹ ਤੇ ਠੀਕ ਹੈ ਹੁਣ ਮਤਲਬ ਯਾਰ ਵੈਸੇ ਮਨਾਉਣਾ ਵੀ ਨੀ ਚਾਹੀਦਾ ਪਤਾ ਕਿਉਂ ਕਿਉਂਕ ਕਿ ਬਹੁਤ ਉਹ ਹੁੰਦੇ ਨੇ ਕੀ ਕਹਿੰਦੇ। ਅਹ ਏਅਰ ਪੋਲਿਊਸ਼ਨ ਬਹੁਤ ਹੁੰਦਾ ਉਹਨਾਂ ਜਾਨਵਰ ਬਹੁਤ। ਡਰਦੇ ਆ ਹੁਣ ਜਿੱਦਾਂ ਸਾਡੇ ਕੋਲ ਆਪਣਾ ਪੈਟ ਹੈਗਾ ਨਾ ਤੇ ਹੁਣ। ਦਾਂ ਉਹਾ ਭਰਾ ਆ ਉਹ ਮਾੜੇ ਮੋਟੇ ਚਲਾਉਂਦਾ ਆ ਪਟਾਕੇ। ਕਿ ਦੀਵਾਲੀ ਤੇ ਪਰ ਅਸੀਂ ਉਹਨੂੰ ਮਨਾ ਕਰਦੇ ਹਾਂਉਂਕਿ ਦੇਖੋੁ ਅਸੀਂ ਵੀ ਚਲਾਉਦੇ ਹਾਂ ਪਰ ਜਿਦਾਂ ਫੁੱਲ ਜੜੀ ਹੋਗੀ ਜਿ ਕਿਸੇ ਨੁਕਸਾਨ। ਹੈਨੀ ਆ ਸਿਰਫ ਇੱਕ ਫੁੱਲ ਜੜੀ ਚਲਾਈ ਦੀ ਉਹ ਵੀ ਤਿਉਹਾਰ ਦੇ ਕਿ ਹਾਂ ਤਿਉਹਾਰ ਆ ਖੁਸ਼ੀਆਂ ਦਾ ਏਦਾ ਆਵੇ ਅੱਗੇ ਵੀ ਖੁਸ਼ੀਆਂ ਬਸ ਹੁਣ ਜਿਹੜੇ ਪਟਾਕੇ। ਚਲਾਉਦੇ ਆ ਨਾ ਜਦੋਂ ਚਲਾਉਂਦੇ ਆ ਸਾਨੂੰ ਉਹਨੂੰ ਮਤਲਬ ਕਿ ਹਣ ਲੁਕੋ ਕੇ ਰੱਖਣਾ ਪੈਂਦਾ ਉਹ ਡਰਦਾ ਹੀ ਬਹੁਤ ਆ। ਪਟਾਕਿਆਂ ਤਾਂ ਫਿਰ ਇਹਨਾ ਦੇਖੋ ਨਾ। ਅਹ ਜਿੱਦਾਂ ਉਹਨਾਂ ਨੂੰ ਵੀ ਉਹ ਹੁੰਦੀ ਹੈ ਤਕਲੀਫ਼ ਉਹ ਡਰਦੇ ਆ। ਫੇਰ ਕਿਸੇ ਦੇ ਸੱਟ ਸੁੱਟ ਲੱਗ ਸਕਦੀ ਆ ਫ਼ਿਰ ਨੀ ਏਦਾਂ ਸਾਨੂੰ ਨੀ ਕਰਨਾਦਾ।
ਸਾਡੇ ਇੱਧਰ ਦੇ ਦੀਵਾਲੀ ਦੇ ਤਮਾਸ਼ਾ ਹੀ ਕਰਦੇ ਆ। ਪਟਾਕੇ ਉੱਪਰ ਸੁੱਟ ਦਿੰਦੇ ਉਹ ਇੱਕ ਵਾਰ ਠੀਕ ਹੈ ਜੀ ਆ। ਅੱਛਾ।